ਹੈਲੋ ਹਾਂਜੀ ਸਤਿ ਸ੍ਰੀ ਅਕਾਲ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
ਵਧੀਆ- ਵਧੀਆ ਬਸ ਤੁਸੀ ਸੁਣਾਓ ਬੜੇ ਟਾਈਮ ਬਾਅਦ ਫੋਨ ਕੀਤਾ
ਹਾਂਜੀ ਬਸ ਕੁਛ ਵੀ ਨੀ ਬੈਠੀ ਹੋਈ ਸੀ ਮੈ ਕਿਹਾ ਚੱਲੋ ਬੜਾ ਚਿਰ ਹੋ ਗਿਆ ਭੈਣ ਜੀ ਨਾਲ ਗੱਲ ਨੀ ਹੋਈ ਚਲੋ ਫੋਨ ਕਰਕੇ ਹਾਲ ਚਾਲ ਹੀ ਪੁੱਛ ਲਵਾਂ ਤੇ ਮੈ ਤੁਸੀ ਤੇ ਭੁੱਲ ਹੀ ਗਏ ਸਾਨੂੰ ਮੈ ਕਿਹਾ ਚੱਲ ਮੈਂ ਹੀ ਕਰ ਲੈਦੀ ਆ ਯਾਦ ਅਹ
ਸਹੀਏ ਬਸ ਘਰਾ ਦੇ ਵਿਚ ਕਮ ਇਨੇ ਹੋ ਗਏ ਦੇ ਨੇ ਨਾ ਕੁਛ ਸਮਝ ਹੀ ਨਹੀ ਆਉਦੀ ਬਸ ਹ
ਹਾਂ ਨਹੀ ਤੁਸੀ ਫੇਰ ਹਾਂ ਬੱਚੇ ਵੀ ਨਹੀ ਬੱਚੇ ਫੋਨ ਛੁੱਟੀਆਂ ਹੋਈਆਂ ਦੀਆਂ ਨਾ ਬੱਚੇ ਕਹਿੰਦੇ ਨੇ ਫੋਨ ਅਸੀਂ ਲਈਏ। ਗੇਮਾਂ ਖੇਲੀਏ ਰੀਲਾ ਵੇਖ ਖੀਏ ਸਾਡੇ ਘਰ ਵੀ ਆਹੀ ਹਾਲ ਬੱਚੇ ਫੋਨ ਦਿੰਦੇ ਕਿੱਥੇ ਜੇ ਅੱਜ ਕੱਲ੍ਹ।
ਪਤਾ ਕੀ ਹੈ ਫਿਰ ਫੋਨ ਨਹੀਂ ਦਿੰਦੇ ਫਿਰ ਕਿਸੇ ਦਾ ਫੋਨ ਆਉਂਦਾ ਜੇ ਨਾ ਤੇ ਦੱਸਦੇ ਵੀ ਜਿ ਨੇ ਉਹਨੂੰ ਕੱਟ ਦਿੰਦੇ ਜੇ ਘੱਟ ਤਦੇ।
ਸਹੀ ਕਹਿ ਰਹੇ ਹੋ ਤੁਸੀਂ ਗੇਮ ਚੱਲ ਰਹੀ ਹੋਏਗੀ ਨਾ ਤੇ ਫੋਨ ਕੱਟ ਦਿੰਦੇ ਜੇ ਦੂਸਰਾ ਬੰਦਾ ਕੇਗਾ ਪਤਾ ਨੀ ਹੈ ਸਾਡੀ ਫੋਨ ਕਿਉਂ ਨੀ ਚੁੱਕ ਰਹੇ ਦੂਸਰਾ ਬੰਦਾ ਚਾਹੇ ਨਾਰਾਜ਼ ਹੋ ਜਾਏ ਇਹਨਾਂ ਨੂੰ ਕੋਈ ਮਤਲਬ ਨੀ ਇਹਨਾਂ ਦੀ ਗੇਮ ਨੀ ਖ਼ਰਾਬ ਹੋਣੀ ਚਾਹੀਦੀ ਬਸ।
ਮੇਰੇ ਨਾਲ ਤਾਂ ਬੜੀ ਵਾਰੀ ਇੰਝ ਹੁੰਦਾ ਹੈ ਤਾਂ ਕਰਕੇ ਬਈ। ਬੜੇ ਜਣੇ ਕਹਿਣਗੇ ਕਹਿਣਗੇ ਤੁਸੀਂ ਫੋਨ ਹੀ ਨੀ ਚੁੱਕਿਆ ਕੱਟ ਦਿੱਤਾ ਮੈਂ ਕਿਹਾ ਮੇਰੇ ਫੋਨ ਨਾ। ਬੱਚੀਆਂ ਕੋਲ ਹੁੰਦੇ ਨੇ ਇਹਨਾਂ ਦੇ
ਸਹੀ ਹਾਂਜੀ ਸਭ ਦੇ ਨਾਲ ਹੈ ਹੀ ਏ ਦੇਖੋ ਬੱਚੇ ਨਾ ਬੱਚਿਆਂ ਨੂੰ ਅੱਜ ਕੱਲ੍ਹ ਤਾਂ ਕਹਿਣਗੇ ਇਕ- ਇਕ ਫੋਨ ਸਾਨੂੰ ਵੀ ਮਿਲਣਾ ਚਾਹੀਦਾ ਹੈ। ਛੁੱਟੀਆਂ- ਛੁੱਟੀਆਂ ਹੋਈਆਂਦੀਆਂ ਨਾ ਤੇ ਬਸ ਤੁਸੀ ਆਪ ਆਪਣਾ ਫੋਨ ਤੇ ਭੁੱਲ ਹੀ ਜਾਓ ਹੁਣ ਬੱਚਿਆਂ ਦੇ ਹੱਥ 'ਚ ਹੀ ਰਹੇਗਾ।
ਚੀੰ ਦਾਤ
ਵ ਗੇਰਦੇ ਨੇ ਡੇਗਦੇ ਨੇ ਖਰਾਬ ਵੀ ਹੋ ਜਾਂਦੇ ਨੇ ਫੋਨ ਛੇਤੀ ਫੋਨਾ ਦਾ ਵੀ ਬੁਰਾ ਹਾਲ ਹੋਇਆ ਤਾ ਇਹ ਅੱਜ
ਚਾਰਜ ਨੀ ਜੇ ਕਰਨ ਦਿੰਦੇ, ਚਾਰਜ ਹੀ ਨਹੀ ਹੁੰਦੇ। ਜਦੋਂ ਆਪਣੇ ਨੂੰ ਕੋਈ ਕੰਮ ਹੋਏ ਨਾ, ਕੁੱਛ ਕਰਨ ਵਾਸਤੇ ਤੇ ਉਦੋ ਚਾਰਜਿੰਗ ਖਤਮ ਹੋਏ ਦੀ ਹੁੰਦੀ ਹੈ। ਬਈ ਬੰਦਾ ਵੇਲਾ ਹੋ ਕੇ ਸੋਚੇ ਬ ਥੋੜੀ ਦੇਰ ਚੱਲ ਮੋਬਾਇਲ ਦੇਖ ਲਈਏ, ਥੋੜਾ ਮਾਈਡ ਫਰੈਸ਼ ਕਰ ਲਈਏ
ਹਾਂ।
ਕੀ, ਇੱਕ ਕਰਨਾ ਉਹਥ ਦੇਖ
ਚਾਰਜੀ ਆਪ ਤੇ ਗੇਮ, ਹਾਂ ਸਹੀ ਕਹਿ ਰਹੇ ਹੋ ਗੇਮ। ਗੇਮ ਖੇਲ ਕੇ ਪਹਿਲੇ ਆਪ ਤੇ ਭੱਜ ਜਾਂਦੇ ਨੇ, ਸੁੱਟ ਕੇ ਤੇ ਉਹ ਇਹ ਨੀ ਕਿ ਅਸੀਂ ਚਾਰਜਿੰਗ ਤੇ ਲਾ ਜਾਈਏ, ਕਿਸੇ ਨੂੰ ਕੰਮ ਹੋਏਗਾ? ਨਾ, ਕੋਈ ਮਤਲਬ ਹੀ ਨੀ ਹਾਂ।
ਵਰ ਗ
ਤੇ, ਮੈਂ ਨਾ ਬਸ ਕੁਛ ਨੀ, ਮੈਂ ਸੋਚ ਰਹੀ ਸੀ, ਮੈਂ ਕਿਹਾ ਚਲੋ ਭੈਣ ਜੀ ਨੂੰ ਪੂ ਅਛਾ, ਮੇਰੇ ਘਰ ਨਾ ਗੈਸਟ ਆਣੇ ਸੀ।
ਅੱਛਾ।
ਮੈਨੂੰ ਕਹਿੰਦੇ ਸੀ ਸਾਨੂੰ ਢੋਕਲਾ ਬੜਾ ਪਸੰਦ ਹੈਗਾ ਏ, ਤੇ ਮੈਂ ਕਿਹਾ ਮੈਨੂੰ ਤੇ ਢੋਕਲਾ ਬਣਾਉਣਾ ਹੀ ਨੀ ਆਦਾ, ਐ ਤੇ ਢੋਕਲਾ ਇਹਨਾਂ ਨੂੰ ਕਹਿੰਦੇ ਪਏ ਨੇ। ਤੇ ਮੈਂ ਕਿਹਾ, ਚਲੋ ਭੈਣ ਜੀ ਨੂੰ ਪੁੱਛਾਂਗੀ ਫੋਨ ਕਰਕੇ, ਮੈਂ ਉਦੋਂ ਤੁਹਾਡੇ ਘਰ ਆਏ ਸੀ ਨਾ ਤੇ ਤੁਸੀਂ ਬਣਾਇਆ ਦਾ ਸੀ ਢੋਕਲਾ ਉਦੋਂ, ਬੜਾ ਹੀ ਸਵਾਦ ਬਣਾਇਆ ਦਾ ਸੀ, ਬਹੁਤ ਹੀ ਸਵਾਦ ਲੱਗਦ ਰਿਹਾ ਸੀ ਮੈਨੂੰ, ਤੇ ਮੈਂ ਮੈਂ
ਜੀ ਹੁੰਦਾ ਏ ਹਲਕਾ, ਹਲਕਾ ਮੀ
ਹਾਂਜੀ, ਹਾਂਜੀ ਸਫੰਜੀ ਜਿਹੜਾ ਮਿੱਠਾ ਮਿੱਠਾ ਹੁੰਦਾ ਹੈ ਥੋੜਾ, ਤੇ ਮੈਂ ਕਿਆ ਹੁਣ ਮੈਨੂੰ ਤੇ ਆਉਂਦਾ ਨੀ ਬਣਾਉਣਾ, ਮੈਂ ਤੇ ਉਹ ਭੈਣ ਜੀ ਨੂੰ ਹੀ ਪੁੱਛ ਪੁੱਛਾਂ ਫਿਰ ਫੋਨ ਕਰਕੇ ਕਿਵੇਂ ਬਣਨਾ ਏ? ਕਿਊ ਤੇ ਉਹ
ਤਾਂ ਕਰ ਲਿਆ, ਹੁਣ ਇਹੀ ਭਾਨੇ ਗੱਲ ਤੇ ਹੋ ਜਾਏਗੀ ਨਾ।
ਹੋਰ, ਮੈਂ ਕਿਹਾ ਚਲੋ ਇਸੇ ਭਾਨੇ ਸਹੀ ਹਾਲ ਚਾਲ ਵੀ ਪੁੱਛ ਲਵਾਂਗੀ ਤੇ ਨਾਲੇ ਰੈਸਪੀ ਵੀ ਰੈਸਪੀ ਪੁੱਛ ਲੈਂਦੀ ਆ, ਬਈ ਤੇ ਤੁਸੀਂ ਮੈਨੂੰ ਦੱਸੋ ਜਰਾ, ਕਿਵੇਂ ਉਹਦੇ ਚ ਮੇਰੇ ਕੋਲੋਂ ਤਾਂ ਸਹੀ ਬਣਦਾ ਹੀ ਨੀ ਹੈਗਾ ਜੇ ਬੜਾ ਸਖ਼ਤ ਸਖਤ, ਸਖਤ ਬਣ ਜਾਂਦਾ ਜੇ।
ਨਹੀਂ, ਨਹੀਂ, ਨਹੀਂ, ਨਹੀਂ ਉਹ ਫਿਰ ਤੁਸੀਂ ਮੈਂ ਤੁਹਾਨੂੰ ਦੱਸਦੀ ਹੈ ਨਾ ਕੀ ਕਰੀਦਾ, ਵੇਸਨ ਲੈਂਦੇ ਹੋ ਨਾ, ਵੇਸਣ ਦਾ ਬਣਾਉਂਦੇ ਹੋਨਾ ਨਾ
ਹਾਂਜੀ, ਵੇਸਣ ਦਾ ਈ।
ਹਾਂ, ਵੇਸਣ ਲੈਣਾ ਹੈ ਨਾ ਤੇ ਵੇਸਣ ਦੇ ਵੀ ਚ ਤੁਸੀਂ ਮਤਲਬ ਕਿ ਥੋੜੇ ਜਿਹਾ ਨਾ ਸਾਟਰੀ ਨਹੀਂ ਆਉਂਦੀ ਸਾਟਰੀ ਜਿਹੜੀ ਹਾਂ, ਟਾਟਰੀ ਵੀ, ਨਹੀਂ ਟਾਟਰੀ ਵੀ ਬੋਲਦੇ ਨੇ ਸਾਟਰੀ ਵੀ ਹੁੰਦੀ ਹੈ ਇੱਕ ਸਾਟਰੀ ਹੁੰਦੀ ਹੈ ਖੰਡ ਵਰਗੀ
ਅੱਛਾ। ਮੋਟੀ, ਮੈਨੂੰ ਨੀ ਪਤਾ ਸੀ, ਅੱਛਾ ਸਾਟਰੀ ਅਲਗ ਤੋ ਆਉਂਦੀ ਏ। ਅੱਛਾ, ਸਾਟ ਟਰੀ ਅਲੱਗ ਹੁੰਦੀ ਏ
ਟਰੀ ਅਲੱਗ ਹੁੰਦੀ ਹੈ, ਓ ਹੁੰਦੀ ਉਹਹੀ ਏ, ਓ ਈ ਹੁੰਦੀ ਏ ਤੇ ਲੇਕਿਨ, ਉਹ ਮਤਲਬ ਕਿ ਹੁੰਦੀ ਬਰੀਕ ਏ। ਖੰਡ ਵਰਗੀ ਹੁੰਦੀ ਹੈ ਹਾਂ, ਉਹਨੂੰ ਸਾਟਰੀ ਕਹਿੰਦੇ ਨੇ, ਤੇ ਟਾਟ ਤੇ ਮੋਟੀ ਵੱਡੀ, ਵੱਡੀ ਹੁੰਦੀ
ਹਾਂਜੀ, ਉਹ ਪੀਸ- ਪੀਸ ਮੋਟੇ ਮੋਟੇ ਪੀਸ ਹੁੰਦੇ ਨੇ ਉਹ।
ਫੇਰ ਉਹ ਮੋਟੇ ਪੀਚੇ ਤੁਸੀਂ ਤਾਂੰਗ ਹੋਵੋਗੇ ਤਾਂ ਕਰਕੇ ਉਹਰ ਦੁਕਾਨ ਕਿਸੇ ਵੀ ਦੁਕਾਨ ਨੂੰ ਸਾਟਰੀ ਮਗੋ ਗੇ ਤੇ ਦੇ ਦੇਗਾ ਤੁਹਾਨੂੰ, ਤੇ ਥੋੜ੍ਹੀ ਜਿਹੀ ਤੁਸੀਂ ਸਾਟਰੀ ਪਾਓ ਅੱ
ਅੱਛਾ।
ਉਹਦੇ ਚ, ਵੇਸਣ ਦੇ ਵਿੱਚ। ਹੋਰ, ਵੇਸਣ ਚ ਸਾਟਰੀ ਪਾ ਕੇ ਨਾ ਤੇ ਥੋੜ੍ਹਾ ਜਿਹਾ ਮਿ ਮਿੱਠਾ ਸੋਡਾ ਪਾਣੇ, ਮਿੱਠਾ ਸੋਡਾ ਪਾਉਣਾ। ਹੋਰ ਉੱਤੇ ਤੁਸੀਂ ਪਾਣੀ ਰੱਖ ਦੋਗੇ ਉਬਲਨਾ, ਜਿਸ ਤਰ ਤੁਸੀਂ ਰੱਖਦੇ ਹੋ
ਤੇ ਜਿਹੜਾ ਹਾਂ, ਪਤੀਲਾ ਜਿਹੜਾ ਪਾਣੀ ਦਾ ਰ। ਰਖੋਗੇ ਇੱਕ ਇੱਕ ਪਤੀਲੇ ਚ ਹਾਂ, ਜਿਹਦੇ 'ਚ ਉਹਨੂੰ ਉਬਾਲਣਾ- ਪਤੀਲੇ 'ਚ ਪਾਣੀ ਪਾ ਕੇ ਨਾ, ਜਦੋਂ ਪਾਣੀ ਉਬਲਣ ਲੱਗ ਜਾਏ ਤੇ ਉਹਦੇ ਤੇ ਇਕ - ਇਹੋ ਜਿਹੀ ਪਰਾਤ ਜਾਂ ਥਾਲੀ ਲੈਣੀ ਹੈ ਜਿਹੜੀ ਅੰਦਰ ਡੂੰਘੀ ਹੋਵੇ। ਡੂੰਘੀ ਹੋਵੇ, ਡੂੰਗੀ ਹੋਏਗੀ ਇਹ ਤੋਂ ਜ਼ਿਆਦਾ ਵਧੀਆ
ਅੱਛਾ-ਅੱਛਾ।
ਫੇਰ ਉਹਦੇ 'ਚ ਤੇਲ ਲਗਾ ਦਿਆ ਜੇ ਚਾਰੋਂ ਪਾਸੇ।
ਠੀਕ ਹੈ।
ਚਾਰੋਂ ਪਾਸੇ ਤੇਲ ਲਗਾ ਕੇ ਨਾ ਉਹਨੂੰ, ਘਿਓ ਲਗਾਓ ਤੇਲ ਲਗਾਓ ਕੁਛ ਵੀ ਲਗਾਓ ਤੁਹਾਡੀ ਮਰਜ਼ੀ, ਫੇਰ ਉਹਨੂੰ ਉਬਲਦੇ ਪਾਣੀ ਦੇ ਉੱਤੇ ਰੱਖਦੇ ਆ ਜੇ। ਪਰਾਤ ਨੂੰ, ਹਾਂ ਪਰਾਤ ਹੋਵੇ ਜਾਂ ਵੱਡੀ ਥਾਲੀ ਡੂੰਘੀ ਚੀਜ਼ ਹੋਵੇ ਜਿਹੜੀ ਅੰਦਰ, ਬਈ ਅੰਦਰ ਨਾ ਵੜ ਜਾਏ ਉਹਦੇ ਤੇ ਫਿੱਟ ਹੋ ਜਾਏ ਜਿਹੜੇ ਹਾਂ ਪਤੀਲੇ ਦਾ ਪਿਆ ਹਾਂ-ਹਾਂ ਫੇਰ ਉਹਦੇ ਉੱਤੇ ਭਾਂਡਾ ਵੀ ਉਹ ਹੋਏ ਨਾ ਜਿਹੜਾ ਉੱਤੇ, ਉਹ ਵੀ ਪਰਾਤ ਹੋਵੇ ਉੱਤੇ।
ਅੱਛਾ-ਅੱਛਾ!
ਆ ਤੀ ਹੁੰਦੇ ਨਾ ਤੇ ਜ਼ਿਆਦਾ ਵਧੀਆ ਰਹਿੰਦੀ ਹੈ, ਉਹ ਜ਼ਿਆਦਾ ਸਪੰਚੀ ਬਣਦਾ। ਉਹ ਉਹਦੇ ਤੁਸੀਂ ਮਤਲਬ ਕਿ ਨਾ, ਉਹ ਜਿਹੜਾ ਨਿੰਬੂ ਦੇ ਉਹ ਜਿਹੜਾ ਪਾਓਗੇ ਸਾਟਰੀ ਹੋਰ ਮਿੱਠਾ ਸੋਡਾ ਵੇਸਣ 'ਚ ਉਹਨੂੰ ਪਾਣੀ ਪਾ ਕੇ ਨਾ, ਉਹਨੂੰ ਜਿੰਨਾ ਜ਼ਿਆਦਾ ਫੈਟੋਗੇ ਨਾ ਤੁਸੀਂ
ਅੱਛਾ!
ਜ਼ੋਰ-ਜ਼ੋਰ ਦੀ ਜ਼ੋਰ ਜ਼ੋਰ ਦੀ ਫੈਕੀ ਜਾਣਾ, ਬੜੀ ਦੇਰ ਤੱਕ ਜਿਸ ਸਾਬ ਨੇ ਪਤਾ ਕੌਫੀ ਬਣਾਈ ਐ ਕੋਲਡ ਕੌਫੀ। ਖੰਡ ਪਾ ਕੇ, ਕੌਫੀ ਪਾ ਕੇ, ਹਾਂ ਦਹੀਂ ਭੱਲੇ ਪਾਦੇ ਦਹੀਂ ਭੱਲੇ ਦਾ ਵੀ ਘੱਟ-ਘੱਟ ਫੈਟਿਆ ਜਾਂਦਾ ਹੈ ਇਹਦਾ ਜਿਹੜਾ ਜ਼ਿਆਦਾ ਹੀ ਫੇਂਟਨਾ, ਬੜੀ ਜ਼ੋਰ ਜ਼ੋਰ ਦੀ ਜਲਦੀ-ਜਲਦੀ 'ਚ ਸਪੀਡ ਨਾਲ ਫੈਂਟ ਕਿ ਜਦ ਏ ਫੁੱਲ ਜਾਂਦਾ ਜੇ, ਇਹ ਫੁੱਲ ਜਾਂਦਾ, ਜਿਸ ਤਰ੍ਹਾਂ ਹੀ ਫੁੱਲ ਜਾਏਗਾ ਨਾ ਉਸ ਇਸ ਤਰ੍ਹਾਂ ਹੀ ਗਰਮ ਗਰਮ ਉਹਦੇ 'ਚ ਤੁਸੀਂ ਪਾਦੋ ਪਰਾਤ ਹਾਂ ਥੋੜਾ ਸੇਕ- ਲੱਗਿਆ ਹੋਗਾ ਕੋਸੀ ਹੋਈ ਦੀ ਹੋਏਗੀ ਬ ਕੋਈ ਕਹੂੰ ਪਾ ਕੇ ਉੱਤੇ ਪ੍ਰਰਾਤ ਨਤੀ ਮਾਰ ਕੇ ਦੂਜੀ ਤੇ ਉਹਨੂੰ ਉਤੋਂ ਦੱਬ ਦਵੋ, ਦੱਬ- ਸਾਰੀ ਚੀਜ਼ ਰੱਖਦ, ਫੇਰ ਤੁਸੀਂ ਉਹਨੂੰ ਵੀਹ ਮਿੰਟ- ਪੱਚੀ ਮਿੰਟ ਤੱਕ ਰੱਖੋ।
ਠੀਕ ਏ ਜੀ।
ਫੇਰ ਉਹਨੂੰ ਖੋਲ ਕੇ ਨਾ ਦੇਖਲਓ, ਇੱਕ ਚਮਚਾ ਵਿੱਚ ਮਾਰ ਕੇ ਬਈ ਚਮਚੇ ਨਾਲ ਚਿਪਕਦਾ ਤੇ ਨੀ ਪਿਆ ਹੈਗਾ।
ਚਿਪਕਦਾ ਨੀ ਪਿਆ, ਠੀਕ ਹੈ।
ਚਿਪਕਦਾ ਵੀ ਹੋਇਆ ਤੇ ਸਮਝੋ ਬਣ ਗਿਆ ਤੁਹਾਡਾ, ਜੇ ਚਿਪਕਦਾ ਪਿਆ ਹੋਇਆ। ਥੋੜ੍ਹਾ ਜ ਪੰਜ ਮਿੰਟ ਹੋਰ ਰੱਖ ਦੋ ਉੱਤੇ ਗੈਸ ਔਰ ਗੈਸ ਇਕਦਮ- ਫੁੱਲ ਨਾ ਰੱਖਿਆ ਜੇ ਮੀਡੀਅਮ ਹਾਂ ਥੋੜਾ ਸ ਲੋੋ ਮੀਡੀਅਮ ਇੱਕਦਮ ਮੀਡੀਅਮ ਮੀਡੀਅਮ ਤੋਂ ਵੀ ਹਲਕਾ ਜਿਹਾ ਘੱਟ ਪਾਵੇ। ਜ ਕਿਉਂਕਿ ਤੇਜ਼ ਹੋਏਗਾ ਨਾ ਤੇ ਉਹ ਨੀ ਇੰਨਾ ਮਜ਼ਾ ਨਹੀਂ ਆਏਗਾ। ਮੀਡੀਅਮ ਗੈਸ, ਹਾਂ ਫਿਰ ਅੰਦਰੋਂ ਦੀ ਹੋਜੇ ਮੀਡੀਅਮ ਗੈਸ ਤੇ ਕਾਫੀ ਪਲੇ ਅੱਧਾ ਘੰਟਾ ਵੀ ਰੱਖੋਗੇ ਨਾ ਤੇ ਚੱਲ ਜਾਏਗਾ ਫੇਰ ਅੱਧੇ ਘੰਟੇ ਬਾਅਦ ਉਹਨੂੰ ਲਾ ਦਿਆ ਜੇ, ਲਾ ਕੇ ਤੇ ਇੱਕ ਪਾਸੇ ਤੁਸੀਂ, ਜਿਹੜੀ ਤੁਹਾਨੂੰ ਮੈਂ ਸਾਟਰੀ ਕਈ ਐ। ਉਹ ਸਾਟਰੀ ਹੋਰ ਖੰਡ ਹੋਰ ਖੰਡ ਕੋਲੀ ਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਘੋਲ ਕਰ ਲਿਆ ਜ ਓਦਾ।
ਠੀਕ ਏ।
ਇਕਦਮ ਚੰਗੀ ਤਰ੍ਹਾਂ ਮਿਕਸ ਹੋ ਜਾਏ।
ਹਾਂਜੀ।
ਹਨਾ? ਤੇ ਉਹ ਫੇਰ ਤੁਸੀਂ ਉਹ ਪਾਣੀ ਦਾ ਘੋਲ ਬਸ ਇਹ ਤਿਆਰ ਕਰ ਲਓ ਹੁਣ ਇਹਦੇ ਤੁਸੀਂ ਪੀਸ ਕਰਦੋ ਅੰਦਰ ਹੀ ਉਹਦੇ ਪਰਾਤ ਦੇ ਵਿੱਚ ਹੀ
ਭਰਾਤ ਦੇ ਵਿੱਚ ਹੀ ਠੀਕ ਏ
ਟੁਕੜੇ ਕਰਕੇ ਇਹਨਾਂ ਨੂੰ ਪਰਾਤ ਚੋਂ ਕੱਢਣੇ ਨਹੀਂ ਹੈਜੇ
ਹਮ ਹਮ
ਫੇਿਰ ਤੁਸੀਂ ਤੇਲ ਲੈ ਕੇ ਨਾ ਥੋੜ੍ਹਾ ਜਿਹਾ ਉਹਦੇ ਵਿੱਚ ਰਾਈ ਪਾਓ ਰਾਈ ਪਾਓ ਕੜੀ ਪੱਤਾ ਪਾਓ ਥੋੜ੍ਹੀ ਤੁਹਾਨੂੰ ਹਰੀ ਮਿਰਚ ਪਾ ਲਓ ਰਾਈ ਸਾੜ ਜਾਏ ਤੇ ਸਰੋਂ ਆਉਂਦੀ ਹੈ ਨਾ ਸਰੋਂ ਕਈ ਰਾਈ ਕਹਿੰਦੇ ਨੇ ਕਈ ਸਰੋਂ ਕਹਿੰਦੇ ਨੇ ਪੀਲੀ ਨੀ ਪੀਲੀ ਨੀ ਕ ਕਾਲੀ, ਕਾਲੀ, ਕਾਲੀ ਵਾਲੀ, ਕਾਲੀ ਵਾਲੀ ਆਉਂਦੀ ਨਾ ਯਾਰ ਉਹ ਵਾਲੀ ਤੁਸੀਂ ਸਾੜ ਕੇ ਤੇ ਨਾਲ ਕੜੀ ਦਾ ਪੱਤਾ ਪਾਾਲਓ ਹਰੀਆਂ ਮਿਰਚਾਂ ਪਾ ਲੋੋ ਵਿੱਚ ਤੇ ਉਹਦਾ ਤੜਕਾ ਤੁ ਤੁਸੀਂ ਸਾਰੇ ਦੇ ਉੱਤੇ ਪਾਦੋ ਕੱਟੇ ਦੇ ਉੱਤੇ
ਅੱਛਾ ਅੱਛਾ
ਉਹ ਸਾਰਾ ਤੜਕਾ ਪਾ ਕੇ ਉਹਦੇ ਤੇ ਤੇ ਉਹ ਜਿਹੜਾ ਪਾਣੀ ਨਾ ਤੁਸੀਂ ਬਣਾਇਆ ਕੋਲ ਉਹ ਹਾਂ ਮਿੱਠਾ ਪਾਣੀ ਬਣਾਇਆ ਜਿਹੜਾ ਉਹ ਵੀ ਉਹਦੇ ਉੱਤੇ ਥੋੜਾ ਛੰਡ ਦਿ
ਠੀਕ ਹਾਂ ਇਹ ਤੇ ਤੁਸੀਂ ਬੜਾ ਵਧੀਆ ਤੁਸੀਂ ਤੇ ਰ ਦਸੀ ਐਵੇਂ ਦੀ ਰੈਸਪੀ ਤੇ ਕੋਈ ਨੀ ਦੱਸਦਾ ਯੂਟਿਊਬ ਤੇ ਵੀ ਦੇਖੋ ਨਾ ਹੋਰ ਤਰ੍ਹਾਂ ਹੀ ਦੱਸਦੇ ਨੇ ਕੁਛ ਯੂਟਿਊਬ ਤੋਂ ਵੇਖ ਕੇ ਤੇ ਬਣਾਉਦੀ ਹਾਂ ਮੈਂ ਉਹ ਸਹੀ ਨੀ ਬਣਦਾ
ਅੱਛਾ ਨਹੀਂ ਨਹੀਂ ਨਹੀਂ ਨਹੀਂ ਉਹਦੇ ਚ ਤੇ ਫਿਰ ਦੱਸ ਦਿਨ ਨੇ ਨਾ ਕਿ ਫੈਟ ਉਹ ਸਾਰੀ ਕਲਾਕਾਰੀ ਨਾ ਫੈਟਨ ਚ ਜਿਹੜਾ ਸਖਤ ਬੰਣਦਾ ਹੈ।
ਨਾ ਉਹਦੇ ਚ ਨਹੀਂ ਦੱਸਦੇ ਹੈਗੇ
ਹਾਂ ਰ ਫੈਂਟਣਾ ਇੰਨਾ ਜ਼ਿਆਦਾ ਹੈ ਕਿ ਉਹਦੀ ਝੱਗ ਜਿ ਬਣ ਜਾ ਜਿਸ ਝੱਗ ਜਿਹੀ ਆ ਜਾਂਦੀ ਹੈ ਮਤਲਬ ਕਿ ਜਿਆਦਾ ਲੱਗ ਲੱਗਦੇ ਹੱ ਤਾਂ ਹੀ ਸੋਫਟ ਬੰਨੇ ਗ ਨਾ ਇਨੀ ਸਪਾਈਸੀ ਹੀ ਬਣਦੀ ਹੁਣ ਇੱਕ ਵਾਰੀ ਬਣਾ ਹੋਇਆ ਜੇ ਤੇ ਫਿਰ ਤੁਹਾਨੂੰ ਆਪੇ ਯਾਦ ਆਏਗੀ ਸਾਡੀ ਬੜੀ ਜ਼ਿਆਦਾ
ਬਿਲਕੁਲ ਜੀ ਬਿਲਕੁਲ ਮੈਂ ਬਣਾਵਾਂਗੀ ਤੁਹਾਨੂੰ ਵੀ ਇਨਵਾਈਟ ਕਰਾਂਗੀ ਤੁਸੀਂ ਵੀ ਖਾਣ ਆਉਣਾ ਮੇਰ ਹੱਥ ਦਾ। ਜ਼ਰੂਰ ਪਾਵਾਂਗਾ ਹਾਂ ਮੈਨੂੰ ਤੇ ਖੁੱਦ ਬੜੀ ਅੱਛੀ ਲੱਗਦੀ ਹਰੀ ਮਿਰਚ ਮੈਂ ਤੇ ਖਦ ਬੀ ਖਾਂਦੀ ਹਰੀ ਮਿਰਚ ਬਹੁਤ ਖਾਂਦੀ ਮੈਂ ਲਾਲ ਮਿਰਚ ਘੱਟ ਵਰਤਣੀ ਹਾਂ ਅਤੇ ਹਰੀ ਮਿਰਚ ਜਿਆਦਾ ਵਰਤਣੀ ਆ ਲਾਲ ਮਿਰਚ ਦੇ ਨਾਂ ਦੇ ਬਰਾਬਰ ਹੀ ਵਰਟਦੇ ਹਾਂ ਅਸੀ ਹਾਂ ਨਹੀਂ ਤੁਸੀਂ ਆ ਤੇ ਬੜੀ ਵਧੀਆ ਰੈਸਪੀ ਵੀ ਦੱਸੀਏ ਮੈਨੂੰ ਐਵੇਂ ਦੀ ਰੈਸਪੀ ਕਿਸੇ ਨੇ ਵੀ ਨੀ ਦਸੀ ਅੱਜ ਤੱਕ ਢੋਕਲੇ ਦੀ ਮੈਂ ਕਈਆਂ ਨੂੰ ਪੁੱਛੀ ਏ ਐਵੇਂ ਤ ਨੀ ਦੱਸੀ ਕਿਸੇ ਨੇ ਮੈਨੂੰ ਰੈਸਪੀ ਬਹੁਤ ਅੱਛੀ ਦੱਸੀ ਹੈ ਮੈਂ ਉਹ ਜ਼ਰੂਰ ਟਰਾਈ ਹਾਂ
ਦੁਬਾਰਾ ਫੇਰ ਬਣਾਓਗੀ
ਹਾਂ ਜ਼ਰੂਰ ਬਣਾਵਾਂਗੀ ਮੈਂ ਚਲੋ ਠੀਕ ਜੀ ਤੁਹਾਡਾ ਧੰਨੇਵਾਦ ਬਹੁਤ ਬਹੁਤ ਆ ਨਾ ਕਦੇ ਘਰ ਆ ਨਾ ਮੈਂ ਢੋਕਲਾ ਹੀ ਖਵਾਵਾਂਗੀ ਤੁਹਾਨੂੰ
ਹਾਂਜੀ ਹਾਂਜੀ ਕੋਈ ਗੱਲ ਨਹੀਂ ਆਵਾਂ ਠੀਕ ਹੈ ਠੀਕ ਹੈ ਹਾਂਜੀ ਸਹੀ ਸਤਿ ਸ੍ਰੀ ਅਕਾਲ ਠੀਕ ਹੈ
ਮੈਨੂੰ ਤਾਂ ਬੜੀ ਵਧੀਆ ਦੱਸੀ ਰੈਸਪੀ ਢੋਕਲੇ ਦੀ।